ਹੈਲੋ, ਹੈਲੋ।
ਹੈਲੋ, ਹਾਂਜੀ ਸਤਿ
ਹੈਲੋ, ਸਤਿ ਸ੍ਰੀ ਅਕਾਲ ਜੀ
ਹਾਂਜੀ, ਹੋਰ ਠੀਕ ਹੈ, ਤੁਸੀਂ ਸੁਣਾਓ
ਕਰ ਰਹੇ ਸੀ?
ਬਸ ਹੁਣੇ ਹੁਣ ਵੇਹਲੀ ਹੋ ਕੇ ਬੈਠੀ ਸੀ
ਹੋਰ ਸੁਣਾਉ
ਅੱਛਾ, ਹੋਰ ਸਬਜ਼ੀ ਵਗੈਰਾ ਬਣਾ ਲਈ ਏ, ਰਾਤ ਦੀ ਰੋਟੀ?
ਹਾਂਜੀ, ਅੱਜ, ਮੈਂ ਬਣਾਈ ਸੀ ਮੈ ਆਲੂ ਮਟਰ ਬਣਾਏ ਸੀ
ਆਲੂ, ਮਟਰ ਬਣਾਏ ਤੇ ਆਲੂ ਮਟਰ, ਅੱਛਾ
ਤੇ ਨਾਲ ਚਾਵਲ, ਬਣਾਏ ਚਾਵਲ ਕੱਲ ਅੱਜ ਜਾਣਾ ਸੀ ਨਾ, ਅਸੀ ਬਾਬਾ ਜੀ ਕੋਲ ਜਾਣਾ ਸੀ ਅੱਜ ਤੇ ਤਾਂ, ਕਰਕੇ ਫਿਰ ਅਸੀਂ ਜਲਦੀ -ਜਲਦੀ, ਸਬਜ਼ੀ ਬਣਾਈ ਫਿਰ ਮੈਂ
ਅੱਛਾ, ਕਿੱਧਰ ਜਾਣਾ ਸੀਗਾ ਤੁਸੀਂ? ਅੱਛਾ ਬਾਬਾ ਜੀ
ਹਾਂਜੀ -ਹਾਂਜੀ, ਸਾਡੇ ਕੋਲ ਅਸੀਂ ਕੋਲ ਸੰਤ ਹੈਗੇ, ਕੋਈ ਜਿਵੇਂ ਸਾਡੇ ਕੋਲ ‌ਉਧਰੋ ਦੀ
ਹਾਂਜੀ
ਫਿਰ ਆ ਕੇ, ਥੋੜੀ ਦੇਰ ਲੇਟੀ ਆ ਬਸ, ਗਰਮੀ ਬੜੀ ਸੀ। ਫਿਰ ਕੱਪੜੇ ਮੈਂ ਕਿਹਾ ਧੋ ਲਾਂ, ਕੱਪੜੇ ਧੋਣ ਬਹਿ ਗਈ ਫਿਰ। ਫਿਰ ਕੱਪੜੇ ਧੋ ਕੇ ਵਿਹਲੀ ਹੋਈ, ਮੈਂ ਕਿਹਾ, ਚੱਲ ਚਾਹ ਬਣਾਨੀ ਆ, ਹਾਂ। ਕੱਪੜੇ, ਬੜੇ ਹੋ ਗਏ ਸੀ ਮੇਰੇ।
ਡੇਲੀ ਧੋਂਦੇ ਹੋ ਕੱਪੜੇ?
ਨਹੀਂ, ਦੋ ਦਿਨਾਂ ਦੇ ਧੋ
ਕਦੀ ਕੋਈ ਆ ਰਿਹਾ, ਕਦੀ ਕੋਈ। ਫਿਰ ਫਰੈੰਡ ਆ ਗਈਆਂ ਸੀ, ਕਹਿੰਦੇ ਚਾਹ ਬਣਾਈ ਫਿਰ
ਵਿੱਚ ਹੀ ਆਉਂਦੇ ਹੋਣੇ ਨਾ ਕੋਈ, ਨੇੜੇ ਹੀ ਰਹਿੰਦੇ ਹੋਣੇ ਉਹ ਨਾ ਰਿਸ਼ਤੇਦਾਰ।
ਹਾਂ, ਉਹਦੇ ਹੁਣ ਲੋਕਲ ਹੀ ਰਹਿੰਦੇ ਨੇ ਸਾਰੇ। ਫੇਰ ਫੇਰ ਕਿੱਦਾਂ ਬਨਾਯਾ ਓਹਨਾਂ ਆਸਤੇ? ਫਿਰ ਭਾਂਡੇ ਹੋ ਗਏ, ਸਾਰਾ ਦਿਨ ਕੰਮ ਹੀ ਨੀ ਖਤਮ ਹੁੰ
ਹਾਂ, ਹਾਂਜੀ ਕੰਮ ਤੇ ਬਸ ਇਸ ਤਰਾਂ ਹੀ, ਹਾਂਜੀ।
ਹੋਰ। ਹੁਣ ਕੀ ਕਰ ਰਹੇ ਸੀ। ਬੱਚੇ ਠੀਕ ਨੇ ਬੱਚੇ ਕੀ ਕਰ ਰਹੇ ਨੇ।
ਬੱਚੇ ਬਾਹਰ ਗਲੀ ਖੇਲਦੇ ਨੇ।
ਚਲੋ ਖੇਲੇ ਇਸ ਟਾਈਮ ਤੱਕ।
ਬਸ ਮੌਸਮ ਐ। ਥੋੜੀ ਠੰਡੀ ਹਵਾ ਬਾਹਰ
ਠੰਡੀ ਹਵਾ ਬਾਹਰ ਹਾਂ
ਫਿਰ ਰੋਟੀ ਬਣਾਈ ਗਰਮੀ ਇੰਨੀ ਦਹੀਂ ਖਾਂਦੇ ਨੀ ਹੈਗੇ ਸਬਜ਼ੀ ਨੀ ਪਸੰਦ ਆਂਦੀ ਫੇਰ ਇਹਨਾਂ ਨੂੰ। ਮੇਰੇ
ਹਮਮ। ਫੇਰ ਤਿੰਨ ਟਾਈਮ ਬਣਾਂਦੇ ਹੋਣੇ ਓ ਸਬਜ਼ੀ। ਅਸੀਂ ਵੀ ਹੁਣ ਮੈਂ ਵੀ ਕੱਪੜੇ ਅਸੀਂ ਧੋਤੇ ਸੀ। ਅੱਛਾ ਇੱਕ ਟਾਈਮ ਬਣਾਂਦੇ ਓ। ਬਸ ਕੱਪੜੇ ਧੋਤੇ ਸੀਗਾ। ਹੁਣ ਟਾਈਮ ਆ ਗਿਆ ਹੁਣ ਬਸ। ਹੁਣ ਸਬਜ਼ੀ ਬਣਾ ਰਹੇ ਸੀ।
ਅੱਛਾ-ਅੱਛਾ ਚਾਪ ਬਣਾ
ਹਾਂਜੀ।
ਕਿਸ ਤਰ੍ਹਾਂ ਬਣਾਂ ਦੇ ਓ ਤੁਸੀਂ ਚੰਪਾ।
ਹਾਂਜੀ।
ਚਾਪਾਂ ਮੈਂ ਕਿਹਾ ਕਿਸ
ਹੈਲੋ, ਹਾਂਜੀ ਬਸ ਏ ਚਾਪ ਉਹਨੂੰ ਜਿਵੇਂ ਹੈਲੋ ਹਾਂਜੀ। ਬੋਲ ਕਰਕੇ ਨਾ ਚਾਪ ਨੂੰ
ਹਾਂ- ਹਾਂ। ਫਿਰ
ਫਿਰ
ਮੈਨੂੰ ਹੋਵੋਗੇ ਅੱਛਾ -ਅੱਛਾ। ਅੱਛਾ-ਅੱਛਾ ਪਹਿਲੇ ਵੀ ਆਪਾਂ ਖਾਂਦੇ ਹੋਵੋਗੇ ਪਿਆਜ਼ ਵੀ।
ਹਾਂਜੀ, ਪਿਆਜ ਨੂੰ ਮਸਾਲਾ ਕੱਦੂ ਕਸ ਕਰਕੇ ਗਲੈਂਡਰ ਕਰਕੇ ਸਾਰਾ ਮਸਾਲਾ। ਅਦਰਕ ਵਗੈਰਾ ਪਾ ਤੀ ਥੋਮ ਵਗੈਰਾ ਮਸਾਲੇ ਵਗੈਰਾ ਪਾ ਕੇ ਸਾਰੇ। ਹਾਂਜੀ, ਫੇਰ ਉਹਨੂੰ ਬੋਲ
ਅੱਛਾ ਅੱਛਾ, ਫੇਰ ਮਸਾਲਾ ਕਰਕੇ ਤੇ ਫਰ ਤੁਸੀਂ ਬੈਠੇ ਕੇ ਫਿਰ ਪਾਂਦੇ ਹੋਗੇ।
ਹਾਂਜੀ, ਮਸਾਲਾ ਵਿੱਚ ਪਾ ਕੇ ਫਿਰ ਫਰਾਈ ਕਰ ਲੈਣੇ ਆ। ਲਾਈਵ ਉਪਰੋ
ਅੱਛਾ ਜੀ।
ਹਾਂਜੀ, ਬਸ ਟਾਈਮ ਲੱਗਦਾ ਜ਼ਿਆਦਾ ਇਹਦੇ ਤੇ ਨਾ ਥੋੜਾ ਹਾਂਜੀ। ਹਾਂਜੀ, ਕਈ ਬੋਲ ਉਬਾਲ ਕੇ ਨਹੀਂ ਬਣਾਂਦੇ ਕਈ ਵੈਸੇ ਬਣਾ ਦਿੰਦੇ ਨੇ।
ਅੱਛਾ ਕੋਈ ਗੱਲ ਨੀ ਚੱਲ ਕੀ ਸਵਾਦ ਬਣਦੀ।
ਤੱਲ ਕੇ ਅੱਛੀ ਬਣਦੀ ਐ ਵੈਸੇ। ਹਾਂ, ਬੱਚੇ ਜ਼ਿੱਦ ਕਰਾ ਰਹੇ ਸੀ ਨਾ ਵੀ ਟਾਈਮ ਹੋਣ ਕੱਪੜੇ ਧੋਤੇ ਥਕਾਵਟ ਹੋ ਗਈ ਐ। ਹੁਣ ਕਹਿੰਦੇ ਬੱਚੇ ਚਾਪ ਬਣਾਈ ਫਿਰ ਚਾਪ ਬਣਾਈ ਹੁਣ ਮੈਂ ਕਿਹਾ ਚਲੋ ਤੰਦੂਰੀ ਫੁਲਕੇ ਬਾਜ਼ਾਰੋਂ ਲੈ ਆਵਨਗੇ।
ਅੱਛਾ,
ਅੱਛੇ ਲੱਗਦੇ ਨੇ ਨਾ ਐਨਦੇ। ਗਰਮੀ ਇੰਨੀ ਐ ਨਾ ਹਾਂਜੀ। ਤੰਦੂਰੀ, ਤੰਦੂਰੀ ਮੰਗਵਾ ਲਈ ਦੀ ਬਜ਼ਾਰੋਂ ਹਮ ਗਰਮੀ ਹੈ ਨਾ ਹਾਂਜੀ, ਗਰਮੀ ਨਾ, ਗਰਮੀ ਕਰਕੇ ਫਿਰ
ਹ
ਬਣਾਈ ਨੀ ਜਾਂਦੀ ਰੋਟੀ। ਹਮ, ਹਾਂਜੀ ਬਸ ਹਮ, ਧੁੱਪ ਆਉਂਦੀ ਹੈ ਨਾ ਸਵੇਰੇ ਸਾਡੀ ਮਸ਼ੀਨ ਉੱਪਰ ਹੈਗੀ ਹੈ ਨਾ ਉਹ ਧੁੱਪ ਕਰਕੇ ਫੇਰ ਸ਼ਾਮ ਦੇ ਟਾਈਮ ਹੀ ਕੱਪੜੇ ਧੋ ਲਈਦੇ
ਹਾਂ ਸ਼ਾਮ ਨੂੰ ਵੀ ਠੀਕ, ਮੈਂ ਤੇ ਜਦੋਂ ਹੀ ਵਿਹਲੀ ਨੀ ਹੈਗਾ ਪਰ ਹਾਂ, ਫਿਰ ਕੱਪੜੇ ਇਕੱਠੇ ਕਰਨ ਆਉਣ
ਹ
ਉਹਨੂੰ ਰੋਟੀ ਬਣਾਤੀ ਉਹਨਗੇ ਹ ਆਪ ਕਹਿੰਦੇ ਨੇ ਮੈਂ ਬਜ਼ਾਰ ਮੰਗਵਾਉਣਾ ਰੋਟੀ, ਫਿਰ ਬੰਦ ਹੀ ਕਰਤਾ ਹਮ
ਹਾਂ ਫਿਰ, ਠੀਕ ਹੈ ਫੇਰ, ਫਾਇਦੇ ਪਤਾ ਨੀ ਐਨੂੰ ਫਿਰ ਕ ਹਮ
ਸਵਾਦ ਲੱਗਦੇ ਨੇ ਅੱਜ
ਹਾਂਜੀ, ਅੱਛਾ
ਹਾਂ
ਤੇ ਤੁਸੀਂ ਸੋ ਜਾਂਦੇ ਹੋ ਕਿ ਦਸ ਬਾਰਾਂ ਵੱਧ ਜਾਂਦੇ ਉਹੇ ਤੁਹਾਨੂੰ ਵੀ
ਨੌ ਵਜਦੇ ਜੇ ਮਨ ਤਾਂ ਕੰਮ ਨੀ ਪਨਦਾ ਬਾਰਾਂ ਬਾਰਾਂ ਵਜੇ ਗ ਫਿਰ ਰਾਤ ਨੂੰ ਰਾਤ ਮ ਮੈਂ
ਬਈ ਭਾਂਡਾ ਜੂਠਾ ਨਾ ਹੋ
ਹਾਂਜੀ ਔਰ
ਇਹ ਕੀ ਖਾਂਦੇ ਪਏ
ਬੱਚੇ ਬੱਸ ਖੇਲਦੇ ਪਏ ਨੇ ਹੁਣ ਰੋਟੀ ਪਾਉਂਣ ਲੱਗੇ ਸੀ ਮੈਂ ਕਿਹਾ ਚਲੋ ਬਾਹਰ ਜਾਂਦੇ ਨੇ ਖੇਲਣ ਬਸ, ਅੰਦਰ ਆਉਣ ਦਾ ਨਾਂ ਹੀ ਨਹੀਂ ਲੈਂਦੇ ਹੈਗੇ ਬੱਚੇ
ਬੱਚੇ ਤਾਂ ਦੱਸ
ਹੋਰ ਹੋਰ ਅੱਛਾ, ਅੱਛਾ ਤੁਹਾਡੀ ਗੁੜੀਆ
ਹਾਂ ਸਾਡੇ ਬਾਂਰਾਂ ਵੱਜ ਗਏ ਨੇ
ਕਿੰਨੇ ਸਾਲ ਦੀ ਤੁਹਾਡੀ ਗੁੜੀਆ
ਹੋਗੀ ਗਿਆਰਾਂ ਸਾਲ, ਬਾਰਵਾ ਸਾਲ, ਤੇਰਵਾਂ ਸਾਲ ਬਾਰਾਂ ਸਾਲ ਦੀ ਹੋ ਗਈ ਆ ਹਾਂ ਮੁੰਡਾ ਵੀ ਹੈਗਾ ਉਹ ਖੋਲੇ ਸਾਲ
ਠੀਕ
ਹਮ
ਅੱਛਾ, ਹੋਰ ਸੁਣਾਓ
ਬੱਸ, ਵਿਹਲੇ ਕੰਮ ਜ਼ਨਾਨੀਆਂ ਦੇ ਕੰਮ
ਹਾਂ, ਕੰਮ ਨਹੀਂ ਮੁੱਕਦੇ ਹੈਗੇ ਅੱਛਾ ਤੁਹਾਡੇ ਉੱਧਰ ਵੀ ਚੁਪੈਰਾ ਸਾਹਿਬ ਲੱਗਦਾ ਹੈਗਾ
ਹਾਂ ਸ਼ਨੀਵਾਰ ਲੱਗਦਾ ਇੱਧਰ ਨਾ ਅਸੀਂ ਸ਼ਨੀਵਾਰ
ਅੱਛਾ ਹਾਂਜੀ ਆਵਾਂਗੇ ਕੋਈ ਨੀ
ਸਾਡੇ ਇੱਧਰ ਤੇ ਸੰਡੇ ਨੂੰ ਲੱਗਦਾ ਹੈਗਾ ਨਾ ਅੱਛਾ ਤੁਹਾਡੇ ਉੱਧਰ ਸ਼ਨੀਵਾਰ ਨੂੰ
ਅੱਛਾ ਨਹੀਂ ਵਾਰ ਅਸੀ ਤਾਂ ਬਈ
ਹਾਂਜੀ ਹਾਂਜੀ
ਫਿਰ ਬੱਚਿਆਂ ਨੇ
ਹਾਂ ਸਹੀ ਗੱਲ ਹੈ
ਹਮ
ਹੋਰ ਅੱਛਾ ਤੁਹਾਡੇ ਚੁਪਹਿਰਾ ਸਾਹਿਬ ਵਿੱਚ ਹੀ ਪੰਜ ਜਪੁਜੀ ਸਾਹਿਬ ਦੇ ਪਾਠ ਹੁੰਦੇ ਨੇ ਨਾ ਦੋ ਚ ਚੌਪਈ ਸਾਹਿਬ ਦੇ ਹੋ ਗਏ ਇੱਕ ਸੁਖਮਨੀ ਸਾਹਿਬ ਦਾ
ਹਾਂ ਜੁਪਜੀ ਸਾਹਿਬ ਚੋਪਈ ਸਾਹਿਬ
ਕਿੰਨੇ ਵਜੇ ਸ਼ੁਰੂ ਕਰਦੇ ਨੇ
ਇਹ ਸ਼ੁਰੂ ਹੁੰਦਾ ਬਾਰਾਂ ਵਜੇ ਸ਼ੁਰੂ ਕਰਦੇ ਆ
ਅੱਛਾ ਭੋਗ ਕਿੰਨੇ ਵਜੇ ਪੇਂਦਾ ਚਾਰ ਵੱਜ ਜਾਂਦੇ ਹੋਣੇ
ਚਾਰ ਵੱਜ ਜਾਂਦੇ ਸਾਨੂੰ ਤਾਂ ਘਰ ਆਉਂਦੇ ਹੀ ਪੰਜ
ਹਮ ਅੱਛਾ ਗੁਰਦੁਆਰਾ ਸਾਹਿਬ ਦੂਰ ਹੋਣਾ ਨਾਂ ਤੁਹਾਡੇ ਤੋਂ
ਗੁਰਦੁਆਰਾ ਓਹ ਨਹੀਂ ਹੈਗਾ ਘਰ
ਹਾਂ
ਬੱਸ ਟਾਇਮ ਲੱਗ
ਅੱਛਾ ਹਾਂ ਉਹ ਤੇ ਹੈ
ਹਮ ਉਹ ਥਕਾਵਟ ਇਨੀ ਹੀ ਜਿਵੇਂ ਡਿੱਗਾਂਗੇ
ਹਾਂ ਬਸ ਕੰਮ ਕਰ ਕਰ ਕੇ ਇਸ ਤਰ੍ਹਾਂ ਹੋ ਜਾਂਦਾ ਹੈਗਾ। ਘਰ ਦੇ ਕੰਮ ਕਰਨੇ।
ਆਹ ਪੜਤਾਂ ਹੋ ਗਈ ਜਿਆਦਾ। ਸੌ ਵੀ ਲੈਂਦਾ ਹੈ ਫੇਰ ਪਾ ਕੇ ਕੀਤੇ ਫੇਰ ਆਰਾਮ ਨਹੀਂ।
ਹਾਂ ਸਹੀ ਗੱਲ ਹੈ। ਥੋੜਾ ਰੈਸਟ ਵੀ ਚਾਹੀਦਾ ਨਾ।
ਹਾਂ ਰੈਸਟ ਨਹੀਂ ਨਾ ਹੈਗਾ ਬਸ ਅਤੇ ਇੱਕ। ਸੋਰੀ ਦਾ ਬੱਸ ਗਿਆਰਾਂ ਸਾਢੇ ਗਿਆਰਾਂ ਬੱਸ।
ਰਿਲੇਸ਼ਨ ਵਿੱਚ ਹਾਂਜੀ ਰਿਲੇਸ਼ਨ ਵਿੱਚ ਵੀ ਤੁਹਾਡੇ ਨਾਲ ਹੀ ਰਹਿੰਦੇ ਬਈ ਆਇਆ ਗਿਆ ਹੁੰਦਾ ਹੈ।
ਹੂੰ ਬਹੁਤ ਜ਼ਿਆਦਾ ਬਸ ਸਾਰਿਆਂ ਨਾਲ।
ਹੂੰ ਹਾਂ ਜਿੱਥੇ ਪਿਆਰ ਉੱਥੇ ਤੇ ਫੇਰ। ਕੋਈ ਆਉਂਦਾ ਠੀਕ ਹੈ। ਚਲੋ ਠੀਕ ਹੈ। ਠੀਕ ਹੈ ਚਲੋ ਹਾਂਜੀ ਠੀਕ ਹੈ। ਠੀਕ ਹੈ ਓਕੇ ਓਕੇ ਠੀਕ।